ਹੈਲੋ, ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਹੋਰ ਸਭ ਠੀਕ।
ਸਭ, ਤੁਸੀਂ ਦੱਸੋ ਮੰਮੀ- ਡੈਡੀ ਠੀਕ ਤੁਹਾਡੇ
ਹਾਂਜੀ- ਹਾਂਜੀ ਸਭ ਵਧੀਆਂ।
ਘਰ ਸਭ ਵਧੀਆਂ
ਹਾਂ- ਹਾਂ ਸਭ ਵਧੀਆ ਘਰ
ਹੋਰ ਦੱਸੋ ਕੀ ਚੱਲ ਰਿਆ।
ਬਸ ਕੁੱਛ ਨੀ ਵਿਹਲੇ ਬੈਠੇ ਦੇ ਆ
ਅੱਛਾ ਜੀ।
ਜੀ- ਜੀ ਹਾਂਜੀ, ਤੁਸੀਂ ਦੱਸੋਂ।
ਮੈਂ ਕੰਮ ਤੇ ਸੀਗਾ ਬਸ, ਹਾਂਜੀ -ਹਾਂਜੀ ਮੈਂ ਇਹ ਕਹਿਣਾ ਸੀ। ਕਿ ਅੱਜ ਦਾ ਮੌਸਮ ਤੁਹਾਡੇ ਵੱਲ ਕਿੱਦਾਂ ਦਾ ਏਂ।
ਸਾਡੇ ਵੱਲ ਮੌਸਮ ਤਾਂ ਵੈਸੇ ਥੋੜ੍ਹਾ ਦਿਨਾ ਸਹੀ ਹੈ, ਪਹਿਲੇ ਪਤਾ ਇਤਨੀ ਜ਼ਿਆਦਾ ਗਰਮੀ ਹੋਈ ਦੀ ਸੀ ਏਨੇ ਦਿਨਾਂ ਤੋਂ ਤੇ ਹੁਣ ਥੋੜਾਂ ਜਿਨਾ ਮੌਸਮ ਠੀਕ ਹੋਇਆ ਦੋ ਕੱਲ ਥੋੜਾਂ ਮੀਂਹ ਪਿਆ ਤਾਂ ਅੱਜ ਥੋੜੀ ਬਰਸਾਤ ਹੋਈ ਐ, ਥੋੜਾਂ ਮੌਸਮ ਠੀਕ ਹੈ ਵੈਸੇ ਤਾਂ ਏਧਰ ਬਹੁਤ ਜ਼ਿਆਦਾ ਗਰਮੀਂ।
ਥੋੜਾ, ਕੱਲ ਥੋੜਾ ਮੀਂਹ ਪਿਆ ਤੇ ਅੱਜ ਥੋੜੀ ਬਰਸਾਤ ਹੋਈ ਏ।
ਹਾਂ ਦੋਵੇਂ ਚੀਜ਼ਾਂ ਹੋਈਆਂ, ਹਾਂ ਕੱਲ ਜਾਅਦਾ ਜਿਦਾ ਅੱਜ ਘੱਟ ਏਂ, ਇਸ ਕਰਕੇ ਏਂ ਧੁੰਦ ਧੁੱਪ ਨਿਕਲ ਆਈ ਏ ਫ਼ਿਲਹਾਲ
ਹਾਂਜੀ- ਹਾਂਜੀ ਕੋਈ ਨਾ ਕੋਈ ਨਾ ਸਾਡੇ ਵੱਲ ਵੀ ਕੁੱਝ ਐਦਾਂ ਹੀ ਸੀਂ। ਕੱਲ ਵੀ ਥੋੜਾ ਮੀਂਹ ਪਿਆ ਸੀ, ਤੇ ਅੱਜ ਥੋੜੀ ਬਰਸਾਤ ਹੋਈ ਸੀ।
ਚ ਹਾਂ ਠੰਡਾ ਮੌਸਮ ਹੋ ਗਿਆ ਹੁਣ ਤਾਂ ਫਿਰ ਪਹਿਲੇ
ਹਾਂਜੀ, ਕਾਫ਼ੀ ਠੰਡਾ ਮੌਸਮ ਹੋਇਆਂ ਕਾਫ਼ੀ ਵਧੀਆਂ ਤੇ ਕਾਫ਼ੀ ਮਤਲਬ ਇੰਨਾ ਵਧੀਆਂ ਮੌਸਮ ਹੋ ਗਿਆ ਨਾ ਅੱਜ ਘੱਟ ਤੋਂ ਘੱਟ ਸਾਨੂੰ ਰਾਹਤ ਮਿਲੀ ਐ ਮੌਸਮ ਦੇ ਸਾਬ ਨਾਲ ਇੰਨੀ ਗਰਮੀ ਵਿੱਚ ਰਹਿ- ਰਹਿ ਕੇ ਬੰਦਾਂ ਅੱਕ ਗਿਆ ਸੀ। ਬੰਦਾ -ਬੰਦਾ ਗਰਮੀ ਤੋਂ ਅੱਕ ਗਿਆ ਸੀ ਏਨਾਂ
ਬਿਲਕੁਲ- ਬਿਲਕੁਲ ਗਰਮੀ ਬੜੀ ਜ਼ਿਆਦਾ ਹੀ ਗਰਮੀ ਹੋ ਗਈ ਸੀ, ਮਸਾ ਹੀ ਮੀਹ ਪਿਆ ਥੋੜਾ ਜਿ ਰਲੈ -ਕਸ ਹੋਇਆਂ, ਮੌਸਮ ਵਿੱਚ ਨਹੀਂ ਤੇ ਏਨੀਂ ਗਰਮੀ ਸੀ, ਨਾ ਤਾਂ ਕੋਈ ਕੰਮ ਕਰਨ ਤੇ ਮਨ, ਹਾਂ ਢਿੱਡ ਵੀ ਆਫੜ ਜਾਂਦਾ ਪਾਣੀ ਪੀ-ਪੀ ਕੇ
ਹੂੰ।
ਹੋਰ।
ਪਾਨੀ ਹੁਣ ਤੁਸੀਂ ਹੁਣ ਚਲੋ ਬੜਾ ਮੌਸਮ ਤਾਂ ਸਹੀ ਹੋਗਿਆ, ਹੁਣ ਜ਼ਰਾ ਪਾਨੀ ਵਾਨੀ ਘੱਟ ਵੱਧ ਹੋ ਜੇ ਤਾਂ ਚੱਲ ਜਾਂਦਾ ਹੁਣ ਤੇ
ਹਾਂਜੀ -ਹਾਂਜੀ।
ਇੰਨੀ ਗਰਮੀ ਸੀਗੀ ਪਾਣੀ ਪਾਣੀ ਪੀ ਜਾਓ ਰੋਟੀ ਸਬਜ਼ੀ ਦਾ ਪਤਾ ਈ ਨਹੀਂ ਸੀ।
ਹੂੰ ਵੈਸੇ ਤੁਵਾਂਨੂੰ ਵੈਸੇ ਤੁਵਾਂਨੂੰ ਕੇੜਾ ਮੌਸਮ ਚੰਗਾ ਲੱਗਦਾ ਹੈ?
ਆਂ ਮੈਨੂੰ ਵੈਸੇ ਗਰਮੀਆਂ ਸਹੀ ਹੈ ਮੈਨੂੰ ਜ਼ਿਆਦਾ ਗਰਮੀਆਂ ਅੱਛੀ ਲੱਗਦੀਆਂ।
ਮੈਨ ਤੇ ਯਾਰ ਦੇਖੋ ਠੰਢਾ ਮੌਸਮ ਚੰਗਾ ਲੱਗਦਾ ਅਗਰ ਠੰਡ ਵੀ ਹੋਏ ਨਾ ਤਾਂ ਵੀ ਕੋਈ ਦਿੱਕਤ ਨਹੀਂ ਹੈ ਪਰ ਗਰਮੀ ਨਹੀਂ ਚਾਹੀਦੀ ਮੈਨੂ। ਬੰਦਾ ਗਰਮੀ ਨਾਲ ਦੇਖੋ ਬੰਦਾ ਠੰਡ ਸਹਿ ਸਕਦਾ ਬੰਦਾ ਗਰਮੀ ਨਹੀਂ ਸਹਿ ਸਕਦਾ।
ਹਾਂ ਉਹ ਤੇ ਹੈ ਲੇਕਿਨ ਗਰਮੀਆਂ ਚ ਥੋੜਾ ਫੈਸ਼ਨ ਅੱਛਾ ਹੋ ਜਾਂਦਾ।
ਹਾਂਜੀ ਹਾਂ ਕੁੜੀਆਂ ਦੀ ਥਿੰਕਿੰਗ ਅਲੱਗ ਹੈਗੀ ਮੁੰਡਿਆਂ ਦੀ ਥਿੰਕਿੰਗ ਅਲੱਗ ਹੈਗੀ।
ਹਾਂ ਗਰਮੀਆਂ ਚ ਤਾਂ ਤੁਸੀਂ ਕੋਟੀ ਪਾ ਕੇ ਘੁੰਮ ਲੋ ਘਰ ਪਾ ਕੇ ਘੁੰਮੋ ਲੋ ਫੈਸ਼ਨ ਹੈ, ਸਰਦੀਆਂ ਚ ਪੂਰੇ ਲੇਅਰ, ਲੇਅਰ ਕੱਪੜੇ ਪਾ ਕੇ ਫਿਰਨਾ ਪੈਂਦਾ।
ਹਾਂਜੀ ਪਰ ਮੈਂ ਏਦਾਂ ਦੱਸ ਰਿਹਾ ਸੀਗਾ ਕਿ ਆਪਣਾ ਰਹਿਣ ਸਹਿਣ ਚ
ਹਾਂ ਰਹਿਣ ਸਹਿਣ ਚ ਗਰਮੀਆਂ ਵੀ ਠੀਕ ਹੀ ਨੇ ਵੈਸੇ ਇਤਨੀ ਮਤਲਬ ਬੁਰੀਆਂ ਵੀ ਨੀ ਨੇ ਗਰਮੀਆਂ, ਗਰਮੀਆਂ ਸਗੋਂ ਤੁਸੀਂ ਦੋ ਤਿੰਨ ਵਾਰ ਨਹਾ ਵੀ ਸਕਦੇ ਹੋ। ਸਰਦੀਆਂ ਚ ਤੇ ਹਫ਼ਤੇ ਦੋ ਵਾਰ ਨਹਾਨ ਦਾ ਵੀ ਨਹਾਂਨ ਦਾ ਜਾਦਾ ਦੋ ਵਾਰ ਨਾਵੋ ਫੇਰ, ਛੁੱਟੀ ਗਰਮੀਆਂ ਵਿੱਚ ਤੇ ਚਾਹੇ ਚਾਰ ਟਾਈਮ ਨਾਲੋਂ ਰੋਜ਼ ਜੇ ਨਹਾ ਸਕਦੇ ਹੋ।
ਹੂੰ - ਹੂੰ ਵੈਸੇ ਮੇਰੇ ਹਿਸਾਬ ਨਾਲ ਠੰਡਾਂ ਚ ਬੰਦੇ ਨੂੰ ਆਲੂ ਦੇ ਪਰਾਂਠੇ ਮਿਲ ਜਾਣ ਚਾਹ ਮਿਲ ਜਾਏ, ਦੁਪਹਿਰੇ ਪਕੌੜੀ ਪਕੌੜੇ ਮਿਲ ਜਾਣ ਗਰਮ- ਗਰਮ
ਬਿਲਕੁਲ, ਬਿਲਕੁਲ ਸਹੀ ਕਹਿੰਦੇ ਪਏ ਔ ਉਹ ਤੇ ਖਾਣ ਪੀਣ ਦਾ ਮਜ਼ਾ ਨਾ ਫੇਰ ਸਰ ਦੀਆਂ ਚ ਈ ਆਂਦਾ ਖਾਣ ਪੀਣ ਦਾ ਮਜ਼ਾ ਨਾ ਸਰਦੀਆਂ ਚ ਈ ਆਂਦਾ ਆਲੂ ਦੇ ਪਰੌਠੇ ਹੋ ਗਏ, ਗੋਭੀ ਦੇ ਪਰੌਠੇ ਹੋ ਗਏ। ਮੂਲੀ ਦੇ ਪਰੌਠੇ ਹੋ ਗਏ, ਪਕੌੜੇ ਤੇ ਸਮੋਸੇ, ਸਾਗ
ਹੁਨੇ ਪਿੱਛੇ ਸਾਡੇ ਗੁਰਦੁਆਰੇ ਪ੍ਰੋਗਰਾਮ ਸੀਗਾ। ਅਸੀਂ ਇੰਨੇ ਅੰਬ ਖਾਧੇ ਇੰਨੇ ਅੰਬ ਖਾਦੇ ਲੱਸੀ ਇੰਨੀ ਪੀਤੀ।
ਅੱਛਾ।
ਤੇ ਮੇਰਾ ਕਹਣ ਦਾ ਸਾਬ ਨਾਲ ਮੌਸਮ ਦੇ ਹਿਸਾਬ ਨਾਲ ਈ ਬੰਦਾ ਖਾ ਸਕਦਾ।
ਮੈਂ ਨ ਅੰਬ ਇਤਨੇ ਖਾਧੇ ਵੀ ਨੀ ਬਸ ਮੈਨ ਲਗਦਾ ਪੂਰੀ ਸਰਦੀ ਜ਼ਿਆਦਾ ਅੰਬ ਨੀ ਖਾਦੇ ਮੈਂ। ਕਿੰਨੇ ਖਾਲੇ ਹੋਣਗੇ ਪੰਦਰਾਂ ਅੰਬ ਖਾਲੇ ਹੋਣਗੇ ਅਜੇ ਤੱਕ। ਔਰ ਤਾਂਈ ਮੇਰੇ ਮੂੰਹ ਦਾਣੇ ਆ ਗਏ ਨੇ ਪਹਿਲੇ ਦਾਣੇ ਆ ਗਏ ਨੇ
ਤੇ ਤੁਵਾਡੇ ਮਤਲਬ ਔਧਰ ਗੁਰਦੁਆਰੇ ਹੋਯਾ ਸੀ ਪ੍ਰੋਗਰਾਮ?
ਹਾਂ ਹੋਯਾ ਸੀ ਸਾਡੇ ਗੁਰਦੁਆਰੇ ਅੰਬ ਘੱਟ ਪੈ ਗਏ ਸੀ।
ਔਹ, ਸਾਡੇ ਏਧਰ ਅੰਬ ਜ਼ਿਆਦਾ ਪੈ ਗਏ ਸੀ।
ਸਾਡੇ ਧਰ ਅੰਬ ਘੱਟ ਪੈ ਗੇ ਸਿ ਪਰ ਠੀਕ ਹੈ ਹੋ ਗਿਆ ਏਡਜਸ ਲੱਸੀ ਵਗੈਰਾ ਪੀਤੀ ਫੇਰ
ਇਲੀ ਵਗੈਰਾ ਹੈਗੇ ਨੇ ਇੱਕ ਉਹ ਲੰਗਰ ਦੀ ਸੇਵਾ ਕਰਦੇ ਨੇ ਬੋਹਤ
ਅੱਛਾ, ਅੱਛਾ।
ਤਾਂ ਸਨ ਅੰਬ ਤੇ ਮਿਲਦੇ ਨੀ ਉਹਨਾਂ ਦੇ ਹੁੰਦੇ ਹੋਏ
ਅੱਛਾ।
ਔਹ ਤੇ ਅਸੀਂ ਸੇਵਾ ਵਗੈਰਾ ਕਰਨੇ ਆ ਸਾਨੂੰ ਮਿਲ ਜਾਂਦੇ ਆ।
ਬਿਲਕੁਲ, ਬਿਲਕੁਲ ਸਹੀ ਹੈ। ਔਹ ਤਾਂ ਹੈ ਇ ਹੈ, ਹੋਰ ਬਸ ਵਧੀਆ ਅੱਜ ਮੌਸਮ ਸਾਬ ਅੱਜ ਥੋੜਾ ਮੌਸਮ ਵਧੀਆ ਸੀ ਨਾ ਤੇ ਮੈਂ ਕਿਹਾ ਚਲੋ ਅੱਜ ਕੁਛ ਵਧੀਆ ਬਣਾ ਲਈਏ। ਤੇ ਫੇਰ ਅਸੀਂ ਅੱਜ ਭਠੂਰੇ -ਛੋਲੇ ਬਣਾ ਲਏ।
ਬਹੁਤ ਵਧੀਆ, ਬਹੁਤ ਵਧੀਆ।
ਮੈਂ ਕਿਹਾ ਬਾਜ਼ਾਰ ਮਗਾਵਾੰਗੇ ਔਹੀ ਤੇ ਨਾ ਮੌਸਮ ਸਈ ਸੀ ਨਾ ਤੇ ਹਾਂ, ਬਨਾ ਲੇਯਾ।
ਸਮ ਚ ਏਹੋ ਜੇਈ ਚੀਜ਼ਾਂ ਬਣਦੀਆਨ ਤਾਂ ਥੋੜਾ ਫਰੈਸ਼-ਫਰੈਸ਼ ਫੀਲ ਹੁੰਦਾ ਬੰਦੇ ਨੂੰ।
ਹਾਂ, ਔਬਣ ਵੀ ਜਾਂਦੇ ਪਤਾ ਜਦੇ ਗਰਮੀਆਂ ਹੋਨ ਨਾ ਤੇ ਜਾਦਾ ਗਰਮੀਆਂ ਚ ਨਾ ਫੇਰ ਰੋਟੀ ਤੇ ਸਹੀ ਬਣ ਨੀ ਪਾੰਦੀ ਬੰਦਾ ਕੈਂਦਾ ਖਿਚੜੀ ਬਣਾ ਲੋ ਤੇ ਦਾਲ-ਚੋਲ ਬਣਾਓ ਤੇ ਛੁੱਟੀ ਕਰੋ।
ਜਿੱਦਾ ਕਿ ਮੈਂ ਅੱਜ ਇੰਨੀ ਗਰਮ ਮਤਲਬ ਗਰਮੀ ਸੀਗੀ, ਠੰਡ ਸੀਗਾ ਤੇ ਮੈਂ ਅੱਜ ਰਾਜਮ -ਚੌਲ ਖਾਦੇ।
ਓਹੀ ਤੇ
ਘਰਵੇ ਰਾਜਮਾ- ਚੌਲ ਬੰਨੇ ਸੀਗੇ ਨਾ।
ਹਾਂ, ਸਈ ਆ ਓਦੇ ਬਨਾਣ ਵਲੇ ਤਾਂ ਦਿੱਕਤ ਨੀ ਨਾ ਹੂੰਦੀ, ਹਾਂ।
ਨਾ ਦਿੱਕਤ ਬਨਾਣ ਵਾਲੇ ਨੂੰ, ਤੇ ਨਾ ਖਾਣ ਵਾਲੇ ਨੂੰ ਨਈਂ ਤੇ ਤਾਨੂੰ ਪਤਾ ਗਰਮੀਆਂ ਚ ਤੇ ਸੱਚੀ ਇਨਾ ਖਾ ਪਾੰਦਾ ਬੰਦਾ ਤੇ ਬਨਾਂ
ਬਿਲਕੁਲ ਸਈ ਗੱਲ ਤਵਾਡੀ। ਮੇਰੇ ਸਾਬ ਨਾਲ ਤਾਂ ਏਹੀ ਹੈ ਕਿ ਦੇ ਖੋ ਜਿੰਨਾ ਹੋ ਸਕੇ ਗਰਮੀਆਂ ਵਿੱਚ ਪਾਣੀ ਪੀਤਾ ਜਾਵੇ ਠੰਡਾ ਵਿੱਚ ਵੀ ਹਾਂ, ਠੰਡਾ ਠੰਡਾ ਵਿੱਚ ਵੀ ਪੀਤਾ ਜਾਏ ਠੰਡ ਚ ਕੋਸਾ ਕਰਕੇ ਪੀਓ, ਸਰਦੀਆਂ ਵਿੱਚ। ਜੋ ਹੁਣੇ ਮੌਸਮ ਚੱਲ ਰੇਯਾ ਨਾ ਇਸ ਟਾਈਮ ਜੋ ਮੈਂ ਕੈ ਰੇਯਾ, ਜੋ ਜੋ ਅੱਜ ਏ ਓਦੇ ਵਿੱਚ ਸਾਨੂੰ ਤਾਜਾ ਪਾਨੀ ਪੀਨਾ ਚਾਈਦਾ।
ਤਾਜ਼ਾ ਪਾਨੀ, ਸਈ ਗੱਲ ਏ। ਓ ਹੂਣਤੇ ਨੋਰਮਲ ਪਾਣੀ ਵੀ ਨਾ ਸਈ ਲੱਗਦਾ ਵੇ ਦੇਖੇਆ ਜਾਏ ਨਾਂ ਗਰਮੀ ਠੰਡਾ ਪਾਣੀ ਪੀਣ ਦੇ ਮਨ ਵੀ ਨੀਂ ਕਰਦਾ, ਤੇ ਹੁਣ ਅਗਰ ਥੋੜਾ ਠੰਡਾ ਮੌਸਮ ਹੋ ਗਿਆ ਤੇ ਹੁਣ ਮੈਂ ਪ ਚਲਾਯਾ ਤਾਂਵੀ ਠੰਡ ਲਗਦੀ ਪਈਏ, ਹੁਣ ਤਾਜਾ ਪਾਣੀ ਵੀ ਪੀ ਲਾਂਗੇ ਨਾ
ਲੋਕ ਐ ਹਾਂਜੀ, ਹਾਂਜੀ-ਹਾਂਜੀ, ਮੈਂ ਓਈ ਤੇ ਕੈ ਰੇਯਾ ਸੀ। ਹਾਂ, ਬਾਹਰ ਸੇ ਲੋਕ ਹੈ ਅੰਦਰ ਸੇ ਕਰਦੋ।
ਓਈ ਜਦੋਂ ਅਪਣਾ ਸਰਦੀਆਂ ਆਨ ਨਾ ਫੇਰ ਆਲੂ ਦੇ ਪਰੌਠੇ ਬਣਾ ਲੋ, ਗੋਭੀ ਦੇ ਪਰੌਠੇ ਮੱਖਨ ਤੇ ਘਿਓ ਨਾਲ ਖਾਓ ਤੇ ਬੜਾ ਸਈ ਰੈਂਦਾ, ਫੇਰ ਗਰ ਸਰਦੀਆਂ ਖਾਦੀ ਵੀ ਜਾਂਦੀ ਏ।
ਹੁੰ-ਹੁੰ।
ਗਰਮੀਆਂ'ਚ ਨੀਂ ਖਾਂਦੇ ਨਾ ਪਰੌਂਠੇ ਮਜ਼ਾ ਨੀਂ ਆਂਦਾ ਖਾਨ ਦਾ।
ਵੇ, ਮੇਰਾ ਏ ਮਤਲਬ ਤਾਂਏਹੀ ਏ ਕਿ ਦੇਖੋ ਏਨੇ ਕੀ ਕੈਂਦੇ ਨੇ ਜਿੱਦਾਂ ਅਹੀ ਪਰੌਂਠੇ ਹੋ ਗਏ ਗੱਲ ਆਲੂ ਦੇ ਪਰੌਠੇ ਹੋ ਗਏ, ਗੋਬੀ ਦੇ ਪਰੌਂਠੇ ਪਰਠੇ ਹੋ ਗਏ, ਪਾਲਕ ਪਨੀਰ ਦੇ ਪਰੌਂਠੇ ਹੋ ਗਏ, ਹੋਰ ਵੀ ਚੀਜ਼ਾਂ ਦੇ ਪਰੌਂਠੇ ਬਣਦੇ ਆ
ਹਾਂ, ਪਨੀਰ ਦੇ, ਮਾਵੇ ਦੇ ਤੁਸੀਂ ਬਣਾ ਜਿੰਨੇ ਬਨਾਓ ਤੇ ਓਨੇ ਬਣਾ ਸਕਦੇ ਨੇ ਪਿਆਜ ਦੇ ਬਨ ਜਾਂਦੇ ਨੇ। ਮਿਸੀਆਂ ਰੋਟੀਆਂ ਵੇਸਣ ਪਿਆਜ ਵਾਲੀਆਂ ਮੂਲੀ ਏ, ਗੋਭੀ ਏ, ਆਲੂ ਏ, ਦਾਲ ਦੇ ਪਰੌਠੇ ਬਨ ਜਾਂਦੇ ਨੇ।
ਹੁੰ।
ਬਾਕੀ ਫਿਰ ਏਹੀ ਹੁੰਦਾ ਨਾਂ ਘਰ ਦਾ ਕੱਢੇਯਾ ਦਾ ਮੱਖਣ ਹੋਏ ਨਾ, ਫੇਰ ਤੇ ਵਦੀਆ ਵੀ ਲੱਗਦਾ ਸਬ ਖਾਣਾ, ਹੈਨਾ।
ਹਾਂਜੀ-ਹਾਂਜੀ, ਦੇਖੋ ਸਾਡੇ ਏਦਰ ਤੇ ਘਰੇ ਦਈਂ ਚੱਲ ਜਾਂਦੀ ਏ, ਅਮੂਲ ਦਾ ਮੱਖਣ ਚੱਲ ਜਾਂਦਾ, ਜਾਦਾਤਰ ਦਈਂ ਦਈਂ ਨਾਲੇ ਖਾਂਦੇ ਆਂ।
ਹਾਂ, ਓ ਤੇ ਹੈ ਹਿਏ ਦਈਂ ਨਾਲ ਮੈਨੂੰ ਜਾਦਾ ਦਈਂ ਨਾਲ ਸਵਾਦ ਨੀ ਲੱਗਦੇ, ਮੈਂ ਪਤਾ ਅਗਰ ਪਰੋਠੇ ਨਾਲ ਦਹੀਂ ਬਣੀਦੀ ਹੋਏਗੀ ਨਾ ਦਹੀਂ ਕੋਲੀ ਪਾ ਕੇ ਬਾਦ ਚੋਂ ਖਾ ਲੈਂਦੇ ਹਾਂ ਖੰਡ ਪਾ ਕੇ
ਉਹ ਹਾਂ ਮਤਲਬ ਗੋਭੀ ਆਲੂ ਦੇ ਪਰੌਂਠੇ ਨਾਲ ਤੇ ਉਹੀ ਮ
ਮੱਖਣ ਹਾਂ ਮ ਮੱਖਣ ਯਾਂ ਘਿਉ ਵੀ ਮਤਲਬ ਅਗਰ ਮੱਖਣ ਘਰ ਦਾ ਵਾਈਟ ਵਾਲਾ ਜੋ ਹੁੰਦਾ ਉਹ ਘਰ ਦਾ ਉਹ ਤੇ ਬਹੁਤ ਟੇਸਟੀ ਲੱਗਦਾ ਅਗਰ ਬਾਜ਼ਾਰ ਚੱਲ ਜਾਂਦਾ ਉਹ ਵੀ ਘਿਓ ਇਹ ਤੇ ਫਿਰ ਫ਼ਿਰ ਤੇ ਗੱਲ ਹੀ ਕੁਛ ਹੋਰ ਹੈ।
ਹਾਂਜੀ ਦੇਸੀ ਘਿਓ ਹੈ।
ਹਾਂ।
ਪਰ ਵੈਸੇ ਮੇਰੇ ਹਿਸਾਬ ਨਾਲ ਪਰ ਮੇਰੇ ਹਿਸਾਬ ਨਾਲ ਵੈਸੇ ਪਰ ਮੇਰੇ ਹਿਸਾਬ ਨਾਲ ਵੈਸੇ ਟੇਸਟ ਜੋ ਹੁੰਦਾ ਟੇਸਟ ਉਹ ਅਮੂਲ ਦੇ ਮੱਖਣ ਚ ਹੀ ਆਂਦਾ ਹੈ।
ਨਹੀਂ ਘਰ ਦਾ ਮੱਖਣ ਦੀ ਬਹੁਤ ਸਵਾਦ ਨਿਕਲਦਾ ਜੇ ਤੁਸੀਂ ਕਦੇ ਨਿਕਾਲੋ।
ਨਹੀਂ ਦੇਸ ਦੇਸੀ ਘਿਉਂ ਤੁਸੀਂ ਦੇ ਤੁਸੀਂ ਤੁਸੀਂ ਦੇਸੀ ਘਿਓ ਦੀ ਗੱਲ ਕਰ ਰਹੇ ਹੋ ਨਾ?
ਹਾਂ ਇੱਕ ਓਪਸ਼ਨ ਹੈ, ਨਾ ਅਗਰ ਕਿਉਂ ਨਹੀਂ ਆ ਤਾਂ ਫ਼ਿਰ ਮੱਖਣ ਕੁਛ ਤਾਂ ਖਾਣਾ ਹੀ ਐ।
ਹਾਂਜੀ। ਬੱਬੂ ਹਮ।
ਕੀ ਤੁਸੀਂ ਚਾਹੇ ਅਗਰ ਮੱਖਣ ਹੈ ਤੇ ਮੱਖਣ ਖਾ ਲੋ ਨੀ ਤੇ ਘਿਓ ਹੈ ਤੇ ਘਿਓ ਖਾ ਲੋੋ।
ਸਹੀ ਹੈ ਆਪਣੇ ਇੰਨੇ ਮੌਸਮ ਚ ਤਾਂ ਫੇਰ ਮੈਂ ਧਿਆਨ ਰੱਖੂੰਗਾ ਏ ਹਿਸਾਬ ਨਾਲ ਤੇ। ਕੁਛ ਖਾਓ ਨਾ ਖਾਓ।
ਉਤੋ ਗਰਮੀਆਂ ਠੰਢ ਹੋ ਗਈ। ਉਹ ਬੰਦਾ ਸਰਦ-ਗਰਮ ਬਾਹਰੋਂ ਖੇਲ ਕੇ ਆਏ, ਕੁਛ ਕਰਕੇ ਆਏ ਪਾ ਠੰਡਾ ਪਾਣੀ ਪੀ ਲਿਆ। ਕੁਛ ਕਾਰ ਗਰਮੀ ਚੋਂ ਆਏ ਪਾਣੀ ਪੀ ਲਿਆ ਫਿਰ ਤਬੀਅਤ ਖਰਾਬ।
ਹਾਂਜੀ-ਹਾਂਜੀ।
ਹੁਣ ਐ ਵਾਲਾ ਮੌਸਮ ਚੱਲੇਗਾ ਤੇ ਜੁ ਜੁਖਾਮ, ਗਲਾ ਦਰਦ ਗਲਾ, ਇਹ ਹੁਣ ਬਿਮਾਰੀਆਂ ਆਣਗੀਆਂ। ਬਰਸਾਤ ਲੱਗ ਜਾਂਦੀ ਤੇ ਫੇਰ ਉਹੀ ਓ ਪਾਣੀ- ਪੂਣੀ ਭਾਰ ਗਿਆ ਗੱਡਿਆਂ ਵਿੱਚ ਤੇ ਡੇਂਗੂ ਏ, ਮਲੇਰੀਆ ਏ।
ਹਾਂਜੀ-ਹਾਂਜੀ ਜੀ
ਹਮ।
ਤੁਹਾਡਾ ਕਹਿਣਾ ਬਿਲਕੁਲ ਸਹੀ ਹੈਗਾ ਹੈ। ਮੇਰੇ ਹਿਸਾਬ ਨਾਲ ਦੇਖੋ, ਇੰਨੀ ਗਰਮੀ ਵਿੱਚ ਮਤਲਬ ਇੰਨੀ ਠੰਡ ਵਿੱਚ ਇੰਨੀ ਗਰਮੀ ਵਿੱਚ ਆਪਣਾ ਧਿਆਨ ਹੀ ਰੱਖੋ, ਜਿੱਦਾਂ ਮੌਸਮ ਬਦਲ ਰਿਹਾ ਅੱਜ-ਕੱਲ੍ਹ ਇਹ ਮੌਸਮ ਸਹੀ ਨਹੀਂ ਹੈਗਾ। ਬੰਦੇ ਨੂੰ ਆਪਣਾ ਕੰਫਰਟ ਜ਼ੋਨ ਚ ਰਹਿਣਾ ਚਾਹੀਦਾ। ਧਿਆਨ ਰੱਖੇ ਆਪਣਾ ਤਾਂ ਹੀਓ ਠੀਕ ਰਹੇਗਾ।
ਬਿਲਕੁਲ-ਬਿਲਕੁਲ ਸਹੀ ਕਹਿੰਦੇ ਪਏ ਓ।
ਚੇਂਜ ਹੋ ਰਿਹਾ ਉੱਦਾਂ ਹੀ ਸਾਨੂੰ ਵੀ ਚੇਂਜ ਹੋਣਾ ਪਏਗਾ ਆਪਣੇ ਸ਼ਰੀਰ ਦੇ ਪ੍ਰਤੀ। ਉਹਵੇਂ ਹੀ ਪਾਣੀ ਵਗੈਰਾ ਤੇ ਚੀਜ਼ਾਂ ਦਾ ਯੂਜ ਕਰਨਾ ਪਏਗਾ।
ਬਿਲਕੁਲ-ਬਿਲਕੁਲ। ਉਹੀ ਨਾ ਮੌਸਮ ਚੇਂਜ ਹੋ ਰਿਹਾ। ਹੁਣ ਥੋੜਾ ਪਾਣੀ- ਵਾਣੀ ਤੇ ਹੁਣ ਚਾਹ ਵੀ ਚਲੋ ਪੀ ਸਕਦੇ ਹੋ ਥੋੜਾ ਮੌਸਮ ਚੇਂਜ ਹੋ ਗਏ ਦਾ ਹੁਣ, ਚਾਹ ਵੀ ਸਵਾਦ ਲੱਗਦੀ ਹੈ ਹੁਣ ਪੀਓ ਤੇ। ਹੁਣ ਫੇਰ ਸਬਜ਼ੀਆਂ ਆ ਜਾਣੀਆਂ ਫੇਰ ਪਰੌਂਠਿਆਂ ਚ ਖਾਓ।
ਹਾਂਜੀ-ਹਾਂਜੀ, ਨਹੀਂ ਨਹੀ ਨਹੀ ਕਾਫ਼ੀ ਕਾਫ਼ੀ ਹੱਦ ਤੱਕ ਉਹ ਚੰਗੀਆਂ ਹੁੰਦੀਆਂ ਨੇ ਉ ਸਰਦੀਆਂ ਹੀ ਲੱਗਦੀਆਂ ਨੇ ਕਿਉਂਕਿ ਸਰਦੀਆਂ ਚ ਨਾ ਬੰਦਾ ਬੜਾ ਕੰਫਰਟ ਰੈਂਦੈ, ਬਸ ਐ ਏ ਥੋੜਾ ਢਿੱਲਾ-ਢਿੱਲਾ ਫੀਲ ਕਰਦੈ ਕਿਉਂਕਿ ਓ ਠੰਡਾ 'ਚ ਬੜਾ ਥਕਾਨ ਫੀਲ ਕਰਦੈ ਬੰਦਾ। ਕੰਮ ਵਗੈਰਾ ਨੀ ਕਰ ਪਾਂਦਾ, ਖਾਲੀ ਅਰਾਮ ਕਰਨ ਦਾ ਮਨ ਕਰਦੈ।
ਹਾਂ, ਗਰਮੀਆਂ 'ਚ ਕੰਮ ਹੋ ਸਕਦੈ।
ਹਾਂ, ਪਰ ਮੇਰੇ ਹਿਸਾਬ ਨਾਲ, ਵਧੀਆ ਜ ਜੋ ਹੈਗਾ ਏ ਔਰ ਠੰਡਾ ਦਾ ਮੌਸਮ ਵੀ ਏ।
ਹਾਂ, ਮੈਨੂੰ ਤੇ ਬਸ ਗਰਮੀਆਂ ਸਈ ਲੱਗਦੀਐਂ। ਮੈਂ ਸਿਰਫ ਗਰਮੀਆਂ 'ਚ ਕੰਮ ਵੀ ਕਰਲੋਗੇ ਆਰਾਮ ਨਾਲ ਤੇ ਹੋਰ ਵੀ ਚੀਜਾਂ ਕਰਲੋਗੇ। ਸਰਦੀਆਂ 'ਚ ਤੇ ਕੰਮ ਨੀ ਹੋ ਪਾਂਦਾ। ਸਰਦੀਆਂ 'ਚ ਪਾਨੀ 'ਚ ਹੱਥ ਪਾਨ ਦਾ ਮਨ ਈ ਨੀ ਕਰਦਾ।
ਹੂੰ, ਬਿਲਕੁਲ ਸਈ ਕੈ ਤਾ ਜੀ।
ਸਰਦੀਆਂ 'ਚ ਨਾ ਭਾਂਡੇ ਮਾਂਝ ਸਕਦੇ, ਨਾ ਕੱਪੜੇ ਧੋ ਸਕਦੇ।
ਚਲੋ ਠੀਕ ਏ ਫਿਰ। ਪਾਂਡੇ ਮਾਂਜ ਲੋ ਫੇਰ ਕਰਨਾ ਗੱਲ ਤੁਆਡੇ ਨਾਲ, ਠੀਕ ਏ। ਠੀਕ ਐ ਜੀ, ਸਸ ਸ੍ਰੀ ਕਾਲ।